ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਵਧੀਆ ਤੁਸੀਂ ਦੱਸ ਸੋ ਤੁਹਾਡੇ ਕੀ ਹਾਲ ਚਾਲ ਵਧੀਆ ਵਧੀਆ ਹੋਰ ਘਰ ਪਰਿਵਾਰ ਸਾਰਾ ਵਧੀਆ ਜੀ ਤੁਸੀਂ ਦੱਸ ਸੋ ਕੁਛ ਨੀ ਮੈਂ ਸੋਚਦੀ ਪਈ ਸੀ ਅੱਜ ਕੱਲ੍ਹ ਦੇ ਟਾਈਮ ' ਟਾਈਮ ਮੈਨੇਜ ਕਰਕੇ ਚੱਲਣਾ ਕਿੰਨਾ ਉਹ ਜ਼ਰੂਰੀ ਹੋ ਗਿਆ ਫ
ਉਹ ਤੇ ਹੈ ਉਹ ਤੇ ਹੈ ਬਿਨਾਂ ਟਾਈਮ ਮਨੇਜ ਕਰੇ ਸਾਰਾ ਕੁਛ ਸ਼ਊਲ ਮਤਲਬ ਵਿਗੜਾ ਜਲ ਰਹਿੰਦਾ ਹੈ ਤੇ ਕੀ ਇਸ ਟਾਈਮ ਕੀ ਕਰੀਏ ਤੇ ਕੀ ਨਾ ਕਰੀਏ ਟਾਈਮ ਹੋਏਗਾ ਤਾਂ ਅਸੀਂ ਟਾਈਮ ਨਾਲ ਸਾਰੀ ਚੀਜ਼ਾਂ ਨੰਬਰ ਵਜ਼ ਮਤਲਬ ਉਹ ਇੱਕ ਅੱਛੀ ਤਰੀਕੇ ਦੇ ਨਾਲ ਅਸੀਂ
ਉਹੀ ਮੈਂ ਸੋਚਦੀ ਪਈ ਸੀ ਮੈਂ ਕਿਹਾ ਬੱਚਿਆਂ ਨੂੰ ਵੀ ਮੈਂ ਗੱਲ ਕਰਦੀ ਪਈ ਸੀ ਮੈਂ ਕਿਹਾ ਤੁਸੀਂ ਟਾਈਮ ਨਾਲ ਸੋਓਗੇ ਤਾਂ ਟਾਈਮ ਨਾਲ ਉੱਠੋਗੇ ਤਾਂ ਤੁਹਾਡੀ ਪੜ੍ਹਾਈ ਵੀ ਫਿਰ ਤੁਸੀ ਟਾਈਮ ਨਾਲ ਕਰ ਸਕਦੇ ਹੋ ਨਾਲ ਨਾਲ ਆਪਾਂ ਕੋਈ ਐਕਟੀਵਿਟੀ ਵੀ ਕਰ ਸਕਦੇ ਹਾ। ਅੱਜ ਕੱਲ੍ਹ ਤਾਂ ਜਿਵੇਂ ਛੁੱਟੀ ਤਾਂ ਬੱਚਿਆਂ ਨੂੰ ਹੁੰਦਾ ਹੈ ਨਾ ਕਿ ਚਲੋ ਟਾਈਮ ਨਾਲ ਆਪਾਂ ਥੋੜ੍ਹੀ ਲੇਟ ਉੱਠੀਏ ਪਰ ਇਹ ਕਿ ਥੋੜਾ ਟਾਈਮ ਨਾਲ ਉੱਠਦੇ ਹਾ ਤਾਂ ਸਾਰਾ ਕੰਮ ਸਾਡਾ ਟਾਈਮ ਨਾਲ ਹੋ ਜਾਂਦਾ ਹੈ।
ਉਹ ਤੇ ਹੈ ਹੀ ਸਾਨੂੰ ਮਤਲਬ ਸੋਨਾ ਵੀ ਮਤਲਬ ਟਾਈਮ ਦੇ ਨਾਲ ਅਗਰ ਅਸੀਂ ਸੋਵਾਂਗੇ ਤਾਂ ਸਾਰੇ ਮੈਂ ਅਗਲੇ ਦਿਨ ਹੋਗਾ ਸਾਰਾ ਬਿਲਕੁਲ ਚੰਗੀ ਤਰ੍ਹਾਂ ਨਿਕਲੇਗਾ ਟਾਈਮ ਦੇ ਨਾਲ ਹੀ। ਤੇ ਟਾਈਮ ਦਾ ਨਾ ਹਣੇ ਮਿਸਯੂਜ ਵੀ ਨਹੀਂ ਕਰਨਾ ਚਾਹੀਦਾ।
ਹੋਰ ਕਈ ਵਾਰ ਹੁੰਦਾ ਕਿ ਆਪਾਂ ਟਾਈਮ ਵੇਸਟ ਕਰ ਦਿੰਦੇ ਆ ਆਪਦਾ ਕਿ ਫੋਨ ਚਲਾਨ ਲੱਗ ਜਾਂਦੇ ਆ ਤੇ ਫੋਨ ਹੀ ਦੇਖਦੇ ਰਹਿੰਦੇ ਘੰਟਾ ਘੰਟਾ ਪਤਾ ਹੀ ਉਹਦੇ ਨਾਲ ਪਤਾ ਹੀ ਨਹੀਂ ਲੱਗਦਾ ਸਾਨੂੰ ਆਪ ਦੇ ਟਾਈਮ ਦਾ ਟਾਈਮ ਕਿਵੇਂ ਸਾਡਾ ਸਾਰਾ ਵੇਸਟ ਹੋ ਗਿਆ।
ਓ ਤੇ ਹੈ ਹੀ ਟਾਈਮ ਸਾਨੂੰ ਯੂਟੀਲਾਈਜ਼ ਕਰਕੇ ਹੀ ਚੱਲਣਾ ਪੈਂਦਾ ਹੈ। ਤੇ ਭਾਵੇਂ ਅਗਰ ਅਸੀਂ ਟਾਈਮ ਯੂਟੀਲਾਈਜ਼ ਨਾ ਕਰੇਗੇ ਨਾ ਚੀਜ਼ਾਂ ਐਵੇਂ ਲੱਗੇਗੀ ਕਿ ਇਸ ਟਾਈਮ ਤੇ ਅਸੀਂ ਕੀ ਕਰੀਏ ਇੱਕ ਟਾਈਮ ਬਣਨਾ ਹੁੰਦਾ ਨਾ ਤੇ ਉਸ ਬਨਾ ਹੁੰਦਾ ਹੈ ਲਾਈਵ ਜੀਣ ਦਾ। ਸਾਰੇ ਦਿਨ ਦਾ ਸਿਸਟਮ ਜਿਹਾ ਬਣ ਜਾਂਦਾ ਹੈ ਤੇ ਅੱਛਾ ਵੀ ਲੱਗਦਾ ਹੈ ਉਹ ਉਹਦੇ ਨਾਲ ਸਾਡੀ ਬੋਡੀ ਵੀ ਠੀਕ ਰਹਿੰਦੀ ਹੈ। ਅਗਰ ਅਸੀਂ ਬੇ ਟਾਈਮ ਚੀਜ਼ਾਂ ਕਰੇਗੇ ਨਾ ਤਾਂ ਸਾਡੀ ਬੋਡੀ ਦੇ ਅੰਦਰ ਵੀ ਬੜਾ ਅਸਰ ਪਏਗਾ ਸਾਨੂੰ ਬਿਮਾਰੀਆਂ ਵੀ ਲੱਗਣਗੀਆਂ ਇਸ ਕਰਕੇ
ਪਤਾ ਕੀ ਹੁੰਦਾ ਲੇਟ ਲੇਟ ਸੁਣੇਆ, ਆਪਾਂ ਲੇਟ ਉਠਦੇ ਹਾਂ ਉਹਦੇ ਨਾਲ ਸਾਡੀ ਹੈਲਥ ਵਿੱਚ ਇਸ਼ੂ ਵੀ ਹੁੰਦੇ ਨੇ। ਸਭ ਨੂੰ ਹੀ ਪਤਾ ਹੈ ਐਹ ਤਾਂ ਅਗਰ ਟਾਈਮ ਨਾਲ ਆਪਾਂ ਸੋਵਾਂਗੇ ਟਾਈਮ ਨਾਲ ਉੱਠਾਂਗੇ ਤਾਂ ਸਵੇਰੇ ਉੱਠ ਕੇ ਆਪਾਂ ਐਕਸਰਸਾਈਜ਼ ਵਗੈਰਾ ਰਾਤ ਦੇ ਲਈ ਵੀ ਥੋੜ੍ਹਾ ਜਿਹਾ ਟਾਈਮ ਕੱਢ ਲੈ ਸਕਦੇ ਆ।
ਓ ਤੇ ਹੈ ਹੀ ਸਾਨੂੰ ਨਾ ਰਾਤੀ ਜਲਦੀ ਸੋ ਸਵੇਰੇ ਜ ਅਸੀਂ ਆਪਣੇ ਵਾਸਤੇ ਟਾਈਮ ਥੋੜਾ ਵੋਕ ਕਰ ਲਿੱਤੀ ਆ ਉਸ ਤੋਂ ਬਾਅਦ ਆਪਣਾ ਦਿਨ ਸਟਾਰਟ ਕਰਦੇਆਂ। ਤੇ ਐਹ ਸਿਸਟਮ ਨਾ ਸਹੀ ਚੱਲਦਾ ਫਿਰ।
ਹਨ ਕਿ ਆਪਾਂ ਟੈਮ ਨਾਲ ਸੋਣੇ ਆਂ ਐਕਸਰਸਾਈਜ਼ ਵਗੈਰਾ ਕਰਦੇ ਹਾਂ ਤੇ ਸਵੇਰੇ ਸਾਨੂੰ ਫਰੈਸ਼- ਫਰੈਸ਼ ਫੀਲ ਹੁੰਦਾ ਸਾਰਾ ਕੰਮ ਆਪਾਂ ਜਲਦੀ- ਜਲਦੀ ਕਰ ਸਕਦੇ ਹਾਂ।
ਉਥੇ ਹੈ ਹੀ ਅਸੀਂ ਘਰ ਪਰਿਵਾਰ ਸਭ ਨੂੰ ਦੇਖ ਲ ਦੇਖ ਲੈਂਗੇ ਮਤਲਬ ਧਿਆਨ ਨਾਲ ਦੇਖਲਾਂਗੇ ਕਿ ਬੱਚਿਆਂ ਨੂੰ ਵੀ ਦੇਖਣਾ ਤੇ ਵੱਡਿਆਂ ਨੂੰ ਵੀ ਦੇਖਣਾ ਤੇ ਉਹ ਸਾਡਾ ਟਾਈਮ ਮੈਨੇਜਮੈਂਟ ਹੋਗਾ। ਤੇ ਅਸੀਂ ਸਭ ਚੀਜ਼ਾਂ ਸਾਰੇ ਘਰ ਦੇ ਪਰਿਵਾਰ ਨੂੰ ਟਾਈਮ ਦੇ ਪਾਵਾਂਗੇ। ਤੇ ਘਰ ਦੇ ਅੰਦਰ ਨਾ ਦੇਣਾ ਵੀ ਬੜਾ ਜਰੂਰੀ ਹੈਦਾ ਭਾਵੇਂ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਬੱਚਿਆਂ ਨੂੰ ਵੀ ਦੇਖ ਸ਼
ਅੱਜ- ਕੱਲ੍ਹ ਦੇ ਟਾਈਮ ਚ ਤਾਂ ਬਹੁਤ ਜਰੂਰੀ ਹੈ ਬ ਚੈਨਲ ਦੇ ਕੋਲ ਟਾਈਮ ਹੋਏਗਾ।
ਬੱਚੇ ਕੀ ਕਰਦੇ ਨੇ ਬੱਚਿਆਂ ਦੇ ਨਾਲ ਅਸੀਂ ਬੈਠੇਗੇਂ ਨੀ ਤੋ ਬੱਚੇ ਇਧਰ ਉਧ ਉੱਧਰ ਮੋਬਾਇਲ ਯੂਜ ਕਰਾਂਗੇ। ਉਹਨਾਂ ਨੂੰ ਅਗਰ ਉਹਨਾਂ ਦੇ ਨਾਲ ਟਾਈਮ ਸਪੈਂ ਪੈਨ ਵੀ ਕਰਾਂਗੇ ਨਾ ਤਾਂ ਤੁਹਾਨੂੰ ਟਾਈਮ ਦੀਆਂ ਕੀਮਤ ਪਤਾ ਚਲੇਗੀ ਏਸ ਟਾਈਮ ਸਾਨੂੰ ਇਹ ਕੰਮ ਕਰਨਾ ਇਸ ਟਾਈਮ ਸਾਨੂੰ ਪੜ੍ਹਾਈ ਕਰਨੀ ਹੈ ਏਸ ਟਾਈਮ ਸਾਨੂੰ ਕਰਨਾ ਤੇ ਬੱਚਿਆਂ ਦੇ ਅੰਦਰ ਵੀ ਪਹਿਲੇ ਸਹੀ ਹੈਬਿਟ ਡਾਲਣੀ ਸਾਨੂੰ ਹੋਣੀ ਚਾਹੀਦੀ ਹੈ।
ਉਹ ਤਾਂ ਹੈ ਹੀ ਉਹਨਾਂ ਨੂੰ ਟਾਈਮ ਨਾਲ ਦੇਖੋ ਆਪਾਂ ਟਾਈਮ ਨਾਲ ਸਿਖਾਂਦੇ ਹਾਂ ਸਵੇਰੇ ਜਲਦੀ ਉੱਠੋ ਤੁਸੀਂ ਅੱਗੇ ਚੱਲ ਕੇ ਵੀ ਉਹਨਾਂ ਦੀ ਅੱਗੇ ਫਿਊਚਰ ਵਿੱਚ ਵੀ ਉਹਨੂੰ ਇਹਨਾਂ ਨੂੰ ਇਸ ਚੀਜ਼ ਕੰਮ ਆਂਦੀਆਂ ਨੇ।
ਇੱਕ ਵਾਰ ਕੀ ਹੋਇਆ ਸੀ ਹਾਂ ਇੱਕ ਵਾਰੀ ਇਹੀ ਹੋਇਆ ਸੀ ਕਿ ਉਹਨਾਂ ਨੇ ਟਾਈਮ ਦਿੱਤਾ ਸੀ ਤੇ ਅਸੀਂ ਟਾਈਮ ਦੇ ਨਾਲ ਪਹੁੰਚੇ ਨੀ ਉਹ ਕਿਉਂ ਨਹੀਂ ਪੁੱਛੇ ਕਿਉਂਕਿ ਅਸੀਂ ਰਾਤੀ ਲੇਟ ਹੋਏ ਤੇ ਸਵੇਰੇ ਵੀ ਸਾਰਾ ਕੁਛ ਲੇਟ ਹੀ ਹੋ ਗਿਆ ਤੇ ਇਹ ਚੀਜ਼ਾਂ ਇਹੀਓ ਤੋਂ ਹੁੰਦਾ ਹੈ ਸਾਨੂੰ ਕਿਧਰੇ ਵੀ ਜਾਣਾ ਹੋ ਤਾਂ ਅਸੀਂ ਆਪਣਾ ਟਾਈਮ ਨੂੰ ਮੈਨੇਜ ਕਰਕੇ ਟਾਈਮ ਦੇ ਨਾਲ ਪਹੁਚੀਏ ਟਾਈਮ ਬੜਾ ਕੀਮਤੀ ਆਉਂਦਾ ਸਾਨੂੰ ਇੰਤਜ਼ਾਰ ਨੀ ਕਰੇਗਾ ਟਾਈਮ ਸਾਡਾ ਸਾਨੂੰ ਉਹਦਾ ਇੰ ਇੰਤਜ਼ਾਰ ਕਰਨਾ ਪਏਗਾ। ਟਾਈਮ ਤੇ ਭਗਦਾ ਹੀ ਜਾਂਦਾ ਬਿਲਕੁਲ ਨਾ ਤੇ ਅਸੀਂ ਟਾਈਮ ਨੂੰ ਰੋਕ ਸਕਦੇ ਆ ਉਸ ਟਾਈਮ ਨੂੰ ਅਸੀਂ ਵਾਪਸੀ ਵੀ ਨਈ ਲਾ ਸਕਣੇ ਹਾਂ ਤੇ ਟਾਈਮ ਨੂੰ ਅਸੀਂ ਕਿਧਰੇ ਵੀ ਜਾਣਾ ਤਾਂ ਸਾਨੂੰ ਟਾਈਮ ਦੇ ਨਾਲ ਪਹੁੰਚਣਾ ਬੜਾ ਜ਼ਰੂਰੀ ਹੈਗਾ ਹੈ।
ਹੁਣ ਕਈ ਵਾਰ ਸਹੀ ਗੱਲ ਐ ਹੁਣ ਕਈ ਵਾਰ ਹੁੰਦਾ ਕਿਸੇ ਬੰਦੇ ਦੀ ਤਬੀਅਤ ਠੀਕ ਨਹੀਂ ਹੁੰਂਦੀ ਆਪਾਂ ਟਾਈਮ ਨਾਲ ਡਾਕਟਰ ਕੋਲ ਜਾਂਦੇ ਹਾਂ ਤਾਂ ਉਹਦਾ ਇਲਾਜ ਵੀ ਟਾਈਮ ਨਾਲ ਹੋ ਜਾਂਦਾ ਅਗਰ ਆਪਾਂ ਲੇਟ ਹੋ ਜਾਈਏ ਕਈ ਵਾਰ ਤੁਸੀਂ ਵੇਖਿਆ ਕਿੰਨੀ ਕੇਸਿਸ ਵਿੱਚ ਉਹਦੀ ਡੈਥ ਵੀ ਹੋ ਜਾਂਦੀ ਹੈ ਟਾਈਮ ਕਰਕੇ ਹੀ ਹੁੰਦੀ ਹੈ ਕਿ ਆਪਾਂ ਟਾਈਮ ਨਾਲ ਨਹੀਂ ਪਹੁੰਚਦੇ। ਚੈੱਕਅਪ ਨਹੀਂ ਕਰਾਂਦੇ ਅਪਦਾ
ਉਹ ਤੇ ਹੈ ਹੀ। ਸਾਨੂੰ ਟਾਈਮ ਦੇ ਨਾਲ ਆਪਣੀ ਹੈਲਥ ਨੂੰ ਵੀ ਦੇਖਣਾ ਚਾਹੀਦਾ ਹੈ। ਆਪਣੀ ਲਾਈਫ ਨੂੰ ਵੀ ਦੇਖਣਾ ਚਾਹੀਦਾ। ਔਰ ਹੈ। ਟਾਈਮ ਦੇ ਨਾਲ ਆਪਣੇ ਬੱਚੇ ਬੱਚਿਆਂ ਨੂੰ, ਵੱਡਿਆਂ ਨੂੰ, ਸਭ ਚੀਜ਼ਾਂ ਦੇਖਣਾ ਚਾਹੀਦਾ ਟਾਈਮ ਦੇ ਨਾਲ ਹੀ। ਅਗਰ ਉਹ ਹੋ ਜਾਏ ਨਾ ਗੜਬੜ ਤੇ ਹੋ ਜਾਏ ਤੇ ਸਾਨੂੰ ਮਤਲਬ ਇਹੋ ਜਿਹਾ ਫੀਲ ਹੁੰਦਾ। ਲੇਜ਼ੀ ਜਾ ਫੀਲ ਲੱਗਦਾ ਐ ਜਾਂ ਕੁਛ ਕਰਨ ਦਾ ਮਨ ਨੀ ਕਰਦਾ ਤੇ ਐਹੀਓ ਚੀਜ਼ਾਂ ਬੱਚਿਆਂ ਦੇ ਅੰਦਰ ਵੀ ਆਉਂਦੀਆਂ। ਉਹੀਓ ਸੇਮ ਤੇ
ਪਰ ਦੇਖੋ ਇਹ ਟਾਈਮ ਹੈ ਬੱਚਿਆਂ ਦਾ ਵੀ ਐਜੂਕੇਸ਼ਨ ਲੈਣ ਦਾ। ਇਸ ਟਾਈਮ ਤੇ ਨਹੀਂ ਲੈਣਗੇ, ਤਾਂ ਫਿਰ ਜਦੋਂ ਏਜ ਵੱਧ ਜਾਊਗੀ ਤਾਂ ਥੋੜ੍ਹੀ ਐਜੂ ਟਿਊਸ਼ਨ ਆਪਾ ਦੇ ਸਕਦੇ ਹਾਂ। ਟਾਈਮ ਨਾਲ ਆਪਾਂ ਪੜਾਂਗੇ। ਆਪਦੇ ਟਾਈਮ ਨਾਲ ਸਭ ਕੁਛ ਕਰਾਂਗੇ। ਨਹੀਂ ਤਾਂ, ਉਹ ਦੁਨੀਆਂ ਤੋਂ ਦੀਨ ਦੁਨੀਆਂ ਤੋਂ ਵੀ ਅਸੀ ਪਿੱਛੇ ਰਹਿ ਜਾਂਦੇ ਨੇ।
ਉਹ ਤੇ ਹੈ ਹੀ ਦੁਨੀਆਂ ਅੱਗੇ ਕਿਵੇਂ ਤੇ ਹੈ ਹੀ ਸਟੈਪ ਬਾਏ ਟਾਈਮ ਦੇ ਨਾਲ ਤੇ, ਉਹੀ ਉਹਨਾਂ ਦੀ ਲਾਈਫ ਬਿਲਕੁਲ ਸਮੂਥ ਜੀ ਚੱਲਦੀ ਹੈ ਫਿਰ ਨਾ। ਐਹੀਓ ਅਗਰ ਅਸੀਂ ਵੀ ਕਰਾਂਗੇ ਤਾਂ ਸਾਡੀ ਵੀ ਲਾਈਫ ਬੜੀ ਸਮੂਥ ਜੀ ਚਲਾਂਗੀ। ਤੁਸੀਂ ਕੀ ਸੋਚਦੇ ਹੋ? ਇਸ ਬਾਰੇ
ਨਹੀਂ, ਮੈਂ ਵੀ ਇਹੀ ਸੋਚਦੀ ਹਾਂ। ਦੇਖੋ ਆਪਾਂ ਬਾਹਰ ਜਾਂਦੇ ਹਾਂ ਕਿਸੇ ਕੰਟਰੀ ਚ। ਫੋਰਨ ਕੰਟਰੀ ਚ ਬੱਚੇ ਰਹਿੰਦੇ ਨੇ ਅੱਜ-ਕੱਲ੍ਹ ਦੇ ਟਾਈਮ ਚ। ਉਹਨਾਂ ਦਾ ਵੀ ਦੇਖੋ, ਟਾਈਮ ਮੈਨੇਜਮੈਂਟ ਕਿੰਨਾ ਪਰਫੈਕਟ ਹੁੰਦਾ ਕਿ ਇੰਨੇ ਵਜੇ ਉੱਠਣਾ ਐ ਜੋਬ ਜਾਂਦੇ ਹੋ। ਅਗਰ ਤੁਸੀਂ ਜੋਬ ਚ ਥੋ ਜੀ ਲੇਟ ਹੋ ਜਾਂਦੇ ਹੋ। ਕਈ ਵਾਰ ਤੁਹਾਡੀ ਸੈਲਰੀ ਕਟ ਆਊਟ ਹੋ ਜਾਂਦੀ ਆ। ਕੁਛ ਹੁੰਦਾ ਬਹੁ
ਉਹ ਤਾਂ ਹੈ ਹੀ, ਉਹ ਤਾਂ ਹੈ ਹੀ। ਇੱਕ ਮਤਲਬ ਟਾਈਮ ਦੇ ਨਾਲ, ਸਕੂਲਾਂ ਦੇ ਅੰਦਰ ਦੇਖਲੋ ਟਾਈਮ ਬੰਨਿਆ ਬੱਚਿਆਂ ਨੂੰ ਇਸ ਟਾਈਮ ਤੇ ਪਹੁੰਚਣਾ ਹੀ ਪਹੁੰਚਣਾ। ਬੱਚੇ ਅਗਰ ਨਾ ਪਹੁੰਚੇਗੇ ਤਾਂ ਸਕੂਲੋਂ ਕੱਢ ਦੇਂਗੇ ਉਹ ਲੋਕੀ, ਤੇ ਇਹ ਚੀਜ਼ਾਂ ਬੜੀਆਂ, ਉਹ ਤੇ ਹੈ ਹੀ ਤੇ ਉਹੀ ਗੱਲ ਹੈ ਕਿ ਅਗਰ ਅਸੀਂ ਵੀ ਟਾਈਮ ਦੇ ਨਾਲ ਨੀ ਕਰਾਂਗੇ ਨਾ, ਬੱਚਿਆਂ ਦੇ ਨਾਲ ਸਪੋਰਟ ਤੇ ਬੱਚਿਆਂ ਦੇ ਅੰਦਰ ਅੱਗੇ ਜਾ ਕੇ ਬੁਰਾ ਅਸਰ ਵੀ ਪੈਂਦਾ ਐ, ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ। ਤੇ ਐਹ ਚੀਜ਼ਾਂ ਨਾ, ਸਾਨੂੰ ਹੋਣੀ ਚਾਹੀਦੀ ਹੈ। ਕਿ ਮਾਂ ਪਿਓ ਨੂੰ ਹੋਣੀ ਚਾਹੀਦੀ ਕਿ ਅਸੀਂ ਕਿਵੇਂ ਕਿ ਟਾਈਮ ਵੀ ਸਾਰਾ ਦਿਨ ਯੂਟੀਲਾਈਜ਼ ਕਰਕੇ, ਸਾਨੂੰ ਕਿਸ ਟਾਈਮ ਸੋਹਣਾ ਹੈ ਤੇ ਕਿਸ ਟਾਈਮ ਸਾਨੂੰ ਉੱਠ ਕੇ ਸਭ ਚੀਜ਼ਾਂ ਟਾਈਮ ਦੇ ਨਾਲ ਬੱਚਿਆਂ ਦੇ ਨਾਲ ਸਾਰੀ ਚੀਜ਼ਾਂ ਪੂਰੀ ਕਰਨੀ ਐ। ਹੁਣ ਹਰ ਜਗ੍ਹਾ ਟਾਈਮ ਦਾ ਮੈਨੇਜਮੈਂਟ ਹੋ ਗਿਆ ਹਰ ਜਗ੍ਹਾ, ਟਾਈਮ ਦੇ ਨਾਲ ਇੱਕ ਸਿਸਟਮ ਬਣ ਗਿਆ।
ਆਪਾਂ ਥੋੜ੍ਹੀ ਜਿਹੀ ਲੇਟ ਹੋ ਜਾਂਦੇ ਆ ਤਾਂ ਡਾਕਟਰ ਕਹਿੰਦਾ ਤੁਹਾਡਾ ਅਤੇ ਇੰਨੇ ਵਜੇ ਦਾ ਟਾਈਮ ਸੀ ਮੇਰੀ ਤਾਂ ਅੱਗੇ ਅਪੋਇੰਟਮੈਂਟ ਹੈ ਮੈਂ ਤੁਹਾਡੀ ਅਪੁਆਇੰਟਮੈਂਟ ਲੈ ਨਹੀਂ ਸਕਦਾ।
ਉਹ ਦੇਖੋ ਉੱਧਰ ਵੀ ਆਈ ਆ।
ਆਹ ਸਾਨੂੰ ਹੀ ਟਾਈਮ ਉਥੇ ਸਾਡਾ ਈ ਕਹਿੰਦਾ ਮੈਂ ਸਭ ਤੋਂ ਲਾਸਟ ਤੋਂ ਵੇਖਾਂਗਾ ਤੁਹਾਨੂੰ ਤਾਂ ਫਿਰ ਸਾਡਾ ਹੀ ਟਾਈਮ ਵੇਸਟ ਹੁੰਦਾ ਉੱਥੇ ਬਹਿਣਾ ਪੈਂਦਾ ਸਾਨੂੰ ਦਿਖਾਣਾ ਹੈ ਤਾਂ
ਹੁਣ ਨਾ ਇਹ ਚੀਜ਼ਾਂ ਵੀ ਕਰਦੇ ਨੇ ਕਿ ਕਿਧਰੇ ਵੀ ਜਾਓ ਤੋਂ ਅਪੁਆਇੰਟਮੈਂਟ ਅਸੀਂ ਲੇ ਲੈਣ ਪਹਿਲਾ ਤਾਂ ਉਸ ਅਪੁਆਟਮੈਂਟ ਦੇ ਅੰਦਰ ਸਾਡਾ ਨੰਬਰ ਵੀ ਨੀ ਆਂਦਾ ਸਾਨੂੰ ਵੇਟ ਵੀ ਕਰਨਾ ਪੈਂਦਾ। ਤੇ ਹੁਣ ਇਹ ਚੀਜ਼ਾਂ ਵੀ ਮਤਲਬ ਮਿਸ ਯੂਜ਼ ਵੀ ਹੋ ਰਹੇ ਨੇ ਟਾਈਮ ਦੇ ਨਾ ਕਿ ਭਾਵੇ ਕਹਿੰਦੇ ਨੇ ਅਸੀਂ ਨੰਬਰ ਦਿੱਤਾ। ਸਾਡਾ ਤੇ ਟਾਈਮ ਉਸ ਟਾਈਮ ਸਾਡਾ ਨੰਬਰ ਨਹੀਂ ਆਏਗਾ, ਸਾਨੂੰ ਵੇਟ ਕਰਨਾ ਪਏਗਾ। ਤੇ ਇਹ ਚੀਜ਼ਾਂ ਵੀ ਮਤਲਬ ਬੁਰੀ ਇਫੈਕਟ ਪਾਉਂਦੇ ਨੇ ਟਾਈਮ ਮੈਨਜ਼
ਪਰ ਉਹ ਹੁੰਦਾ ਨਾ ਕਿ ਕਈ ਵਾਰ ਹੁੰਦਾ ਅਸੀਂ ਲੇਟ ਹੋ ਜਾਂਨੇ ਆ ਤਾਂ ਉਹ ਡਾਕਟਰ
ਨਹੀਂ ਅਗਰ ਅਸੀਂ ਅਗਰ ਟਾਈਮ ਦੇ ਨਾਲ ਵੀ ਪਹੁੰਚਣੇ ਹਾਂ ਤਾਂ ਵੀ ਵੇਟ ਕਰਾਨੇ ਆ, ਤੇ ਇਹ ਚੀਜ਼ਾਂ ਨਾ ਬੈਡ ਇਫੈਕਟ ਦਿੰਦੀਆਂ।
ਉਹ ਪਤਾ ਕੀ ਹੁੰਦਾ ਕਈ ਵਾਰ ਹੁੰਦਾ ਹੈ ਕਿ ਕੋਈ ਉਹ ਹੁੰਦਾ ਹੈ, ਨਹੀਂ ਕਈ ਵਾਰ ਕੋਈ ਪੇਸ਼ੈਂਟ ਹੁੰਦਾ ਹੈ ਉਹਨੂੰ ਟਾਈਮ ਲੱਗ ਜਾਂਦਾ ਤਾਂ ਉਹ ਡੋਕਟਰ ਨੇ ਸਾਨੂੰ ਜਿਵੇਂ ਅੱਠ ਵਜੇ ਦਾ ਟਾਈਮ ਦਿੱਤਾ, ਤਾਂ ਉਹ ਡਾਕਟਰ ਦੀ ਵੀ ਕੋਈ ਗ਼ਲਤੀ ਨਹੀਂ ਹੁੰਦੀ ਉਹਦੇ ਵਿੱਚ।
ਬਟ ਉਹ ਲੋਕੀ ਵੇਟ ਜ਼ਰੂਰ ਕਰਾਉਂਦੇ ਨੇ ਹੁਣ ਸਾਡੀ ਆ ਕੁਛ ਵੀ ਸਾਨੂੰ ਕਿੱਧਰੇ ਵੀ ਜਾਣਾ ਤੇ ਅਸੀਂ ਪਹਿਲੇ ਬੁਕਿੰਗ ਕਰਾ ਕਰਾਨੇ ਆ। ਉਹ ਬੁਕਿੰਗ ਕਿਉਂ ਕਰਾਨੇ ਆ ਕਿ ਅਸੀ ਟਾਈਮ ਦੇ ਨਾਲ ਪਹੁੰਚੀਏ ਤੇ ਟਾਈਮ ਦੇ ਨਾਲ ਅਸੀਂ ਉਸ ਚੀਜ਼ ਨੂੰ ਫੋਲੋ ਕਰੇ, ਤੇ ਹਰ ਚੀਜ਼ ਦੇ ਨਾਲ ਟਾਈਮ ਜੁੜਿਆ, ਹਰ ਚੀਜ਼ ਦੇ ਨਾਲ ਹੀ ਟਾਈਮ ਜੁੜਿਆ।
ਹੁਣ ਆਪਾਂ ਬੱਸ ਵਿੱਚ ਜਾਂਦੇ ਹਾਂ ਕਿ ਕਿੱਥੇ ਟਰੈਵਲ ਕਰਦੇ ਹਾਂ ਟਾਈਮ ਨਾਲ ਸਾਡਾ ਦਸ ਵਜੇ ਦਾ ਟਾਈਮ ਹੈ ਦੇਖੋ ਤੁਸੀਂ ਅਗਰ ਅਸੀਂ ਦਸ ਤੋਂ ਲੇਟ ਪਹੁੰਚ ਜਾਂਗੇ ਤਾਂ ਸਾਡੀ ਬੱਸ ਸਾਈਕਲ ਜਾਓਗੀ ਤਾਂ ਇਹ ਚੀਜ਼ ਸਾਨੂੰ ਸਮਝਣੀ ਚਾਹੀਦੀ ਕਿ ਟਾਈਮ ਕੱਢੇ ਜ, ਕਿੰਨਾ ਜ਼ਰੂਰੀ ਹੈ। ਅੱਜ ਕੱਲ੍ਹ ਦੇ
ਉਹ ਤੇ ਸਾਡਾ ਟਾਈਮ ਸਾਡਾ। ਟਾਈਮ ਤੋਂ ਦੇਖੋ ਕੋਈ। ਵੀ ਨੀ ਮਤਲਬ ਰੁਕੇਗਾ ਸਾਡੇ ਵਾਸਤੇ ਟਾਈਮ ਤੇ ਭਗਦਾ ਹੀ ਜਾਏਗਾ। ਅਸੀਂ ਟਾਈਮ ਨੂੰ ਪਕੜਨਾ। ਅੱਸੀ ਟਾਈਮ ਨੂੰ ਟਾਈਮ ਦੇ ਨਾਲ ਬਿਲ ਉਹ ਚੱਲਣਾ ਹੈ। ਹਰ ਜਗ੍ਹੇ ਟਾਈਮ ਮੈਨੇਜਮੈਂਟ ਹੋ। ਗਿਆ ਇਹਦੇ ਨਾਲ ਨਾ ਕਾਫੀ ਚੀਜ਼ਾਂ ਵੀ ਸੀਮਟ ਗਈਆਂ।
ਪਰ ਵਧੀਆ ਵੀ ਹੋ ਗਿਆ ਨਾ। ਬਿਲਕੁਲ ਵਧੀਆ ਵੀ ਹੋ ਗਿਆ ਨਾ। ਇੱਕ ਆਪਾਂ ਟਾਈਮ ਨਾਲ ਕੰਮ ਨਹੀਂ ਕਰਾਂਗੇ ਕੁਛ ਆਪਾਂ ਲੇਟ ਹੋ ਜਾਂਵਗੇ ਤਾਂ ਸਾਡੀ ਟ੍ਰੇਨ ਛੁੱਟ ਜਾਊਗੀ ਟ੍ਰੇਨ 'ਚ ਜਾਣਾ ਆਪਾਂ ਤਾਂ ਸਾ ਟਾਈਮ ਸਾਨੂੰ ਪਤਾ ਹੈ। ਕਿ ਆਪਾਂ ਟਾਈਮ ਨਾਲ
ਹੁਣ ਅਸੀਂ ਘਰ ਦਾ ਕੰਮ ਕਰ। ਬ ਟਾਈਮ ਅਸੀਂ ਖਾ ਲੈਂਗੇ। ਸਾਨੂੰ ਵੀ ਬਿਮਾਰੀਆਂ ਲੱਗੇਗੀ। ਸਾਨੂੰ ਵੀ ਮੋਟਾਪਾ ਜਾਂ ਕੁਛ ਵੀ ਹੋ, ਜਾਏਗਾ ਤੇ ਅਗਰ ਟਾਈਮ ਦੇ ਨਾਲ ਸਾਰੀ ਇਹ ਰੋਟੀ ਪਾਣੀ ਹਟ। ਚੀਜ਼ ਸਾਨੂੰ ਮਿਲੇਗੀ ਘਰ ਦੇ ਅੰਦਰ ਸਭ ਚੀਜ਼ ਮਿਲਲੇਗੀ। ਤੇ ਅਸੀਂ ਬੋਡੀ। ਨਾਲ ਵੀ ਮਾਇਣ ਦੇ ਨਾਲ ਵੀ ਬਿਲਕੁਲ ਸਹੀ ਤਰੀਕੇ ਦੇ ਨਾਲ ਚਲਾਂਗੇ।
ਉਹ ਤਾਂ ਹੈ। ਹੀ ਫਿਰ ਸਾਡੇ ਹੈਲਥ ਇਸ਼ੂ ਹੀ ਨਹੀਂ ਹੁੰਦੇ ਦੇਖੋ ਤੁਸੀਂ ਅਗਰ ਟਾਈਮ ਨਾਲ ਸਾਰਾ ਕੁਛ
ਐਵੇਂ ਨਾ ਬੱਚਿਆਂ ਨੂੰ ਵੀ ਸਮਝਾਉਣਾ ਪੈਂਦਾ ਹੈ। ਬੱਚਿਆਂ ਨੂੰ ਵੀ ਟਾਈਮ ਦੀ ਮਤਲਬ ਕੀਮਤ ਸਮਝਾਣੀ। ਪੈਂਦੀ ਹੈ। ਛੋਟਿਆਂ ਤੋਂ ਲੈ ਕੇ ਹਾਂਜੀ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਕਿ ਬੱਚਿਆਂ ਨੂੰ ਇਹੀ ਹੁੰਦਾ ਕਿ ਸਕੂਲ ਅ। ਟਾਈਮ ਦੇ ਨਾਲ ਹੀ। ਟਾਈਮ ਦੇ ਨਾਲ ਪਹੁੰਚੀਏ ਬੇ ਬੱਚਿਆਂ ਦੇ ਅੰਦਰ ਅੱਜ ਕੱਲ ਹੋਣ ਲੱਗੇ ਹੈ। ਕੀ ਅਸੀਂ ਟਾਈਮ ਦੇ ਨਾਲ ਪਹੁੰਚੀਏ
ਵੀ ਉਹ ਤਾਂ ਹੁੰਦਾ ਹੀ ਹੈ। ਉਹਨਾਂ ਨੂੰ ਵੀ ਪਤਾ ਹੁੰਦਾ ਹੈ। ਕਿ ਆਪਾਂ ਟਾਈਮ ਨਾਲ ਨਹੀਂ ਜਾਵਾਂਗੇ ਤਾਂ ਸਾਡਾ ਸਕੂਲ ਵਾਲੇ ਸਾਨੂੰ ਅੰਦਰ ਨਹੀਂ ਜਾਣ ਦੇਣਗੇ। ਕਲਾਸਿਸ ਵੀ ਦੇਖੋ ਟਾਈਮ ਨਾਲ ਹੁੰਦੀ ਹੈ। ਪੀਰੀਅਡ ਲੱਗਦਾ ਟਾਈਮ ਨਾਲ ਹੁੰਦਾ ਇੰਨੇ
ਉਥੇ ਭਾਵੇਂ ਕਿਹੜ ਵੀ ਜਗਾ ਰਹਤ ਲੈ ਲੋ। ਦੇ ਨਾਲ ਖੁੱਲਦੀ ਹੈ। ਟਾਈਮ ਦੇ ਨਾਲ ਬੰਦ ਹੁੰਦੀ ਹੈ। ਅਗਰ ਅਸੀਂ ਟਾਈਮੈਨੇਜਮੈਂਟ ਕਰੇਗੇ ਤੇ ਭਾਵੇਂ ਉੱਧਰ ਕਿੰਨੀ ਪੀੜ ਲੱਗ ਜਾਏਗੀ ਦੇਖੋ ਕਿੰਨੀ ਮਾਰਾ ਮਾਰੀ ਜਿ ਹੋ ਜਾਏਗੀ ਲੋਕ ਇੱਕ ਦੂਸਰੇ ਨੂੰ ਧੱਕਾ ਵੱਕਾ ਕੁੱਛ ਵੀ ਹੋ ਸਕਦਾ। ਹਨਾ ਤੇ ਅਗਰ ਅਗਰ ਟਾਈਮ ਦੇ ਨਾਲ ਅਸੀਂ ਕੋਈ ਚੀਜ਼ ਖੋਲਾਂਗੇ ਨੇ ਨਾ ਤੇ ਬਿਲਕੁਲ ਵੀ ਬੈਡ ਇਫੈਕਟ ਪੜੇਗੇ ਉਹ ਉਹਨਾਂ ਦੇ ਨਾਲ ਤੇ ਸਾਨੂੰ ਟਾਈਮ ਨੂੰ ਬਿਲਕੁਲ ਲੈ ਕੇ ਚੱਲਣਾ ਚਾਹੀਏ ਹਿਸਾਬ ਦੇ ਨਾਲ ਚਲੋ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।